ਹੈਲੋ।
ਹੈਲੋ ਦੀਦੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ। ਵੀਰ ਜੀ ਠੀਕ ਹੋ ਤੁਸੀਂ।
ਹਾਂਜੀ-ਹਾਂਜੀ ਵਧੀਆ ਤੁਸੀਂ ਦੱਸੋ।
ਹਾਂਜੀ-ਹਾਂਜੀ। ਸਭ ਵਧੀਆ ਹੋਰ ਕੀ ਕਰ ਰਹੇ ਸੀ।
ਬਸ ਕੰਮ 'ਤੇ ਸੀਗਾ ਮੈਂ 'ਤੇ।
ਅੱਛਾ ਕੰਮ ਤੇ ਚਲੇ ਸੀ। ਓਕੇ-ਓਕੇ-ਓਕੇ, ਤੁਹਾਨੂੰ ਮੈਂ ਡਿਸਟਰਬ ਤੇ ਨੀ ਕੀਤਾ ਨਾ।
ਨਹੀਂ ਨਹੀਂ ਨਹੀਂ।
ਓਕੇ ਐਕਚੁਲੀ ਨਾ ਮੇਰੇ ਨਾ ਇੱਧਰ ਮੋਹਲੇ ਵਿੱਚ ਨਾ ਬਿਲਕੁਲ ਛੋਟਾ ਜਾ ਹੀ ਹੈ ਆਈ ਥਿੰਕ ਨਾਈਨਥ ਟੈਥ ਪੜ੍ਹਦਾ ਹੈ ਨਾ। ਮੁੰਡਾ ਛੋਟਾ ਮੁੰਡਾ ਤੇ ਉਹਨੂੰ ਨਾ ਹਾਂ ਉਹ ਨਾ ਥੋੜੇ ਗ਼ਲਤ ਚੱਕਰਾਂ ਵਿੱਚ ਪੈ ਗਿਐ, ਗਲਤ ਰਸਤੇ ਵਿੱਚ ਪੈ ਗਿਆ ਨਾ। ਜਿੱਦਾਂ ਉਹ ਨਸ਼ੇ ਵਗੈਰਾ ਕਰਨ ਲੱਗ ਪਿਆ।
ਅੱਛਾ।
ਹਾਂਜੀ ਹਾਂਜੀ ਸ। ਤੇ ਮੈਂ ਉਹੀ ਤੁ ਉਹਦੀ ਮੰਮੀ ਵਗੈਰਾ ਫੈਮਲੀ ਬੜਾ ਮਤਲਬ ਬਾਰੇ ਦੁਖੀ ਨੇ ਰੋਂਦੇ ਸਨ ਅ। ਰੋਂਦੇ ਸਨ ਤੇ ਉਹਦੀ ਮੰਮੀ ਮੈਨੂੰ ਕਹਿਣ ਲੱਗਿਆ ਅਗਰ ਤੁਹਾਡੇ ਮਤਲਬ। ਨੋਨ ਵਿੱਚ ਹੈ। ਜਿਸ ਤਰ੍ਹਾਂ ਸੈਂਟਰ ਨੀ ਆਉਂਦੇ ਨੇ ਇਹਨਾਂ ਦੇ ਅ ਨਸ਼ਾ ਛੜਾਓ ਕੇਂਦਰ ਆਈ ਥਿੰਕ ਕੁਛ ਇਸ ਤਰ੍ਹਾਂ ਦਾ ਹੀ ਹੁੰਦਾ ਹ ਨਾ ਹਾਂਜੀ-ਹਾਂਜੀ-ਹਾਂਜੀ। ਤੇ ਉਹ ਮੈਨੂੰ ਪੁੱਛਦੀ ਸੀਗੇ ਇਸ ਤਰੀਕੇ ਦਾ ਅਗਰ ਕੋਈ ਸੈਂਟਰ ਹੈ ਇਹਨੂੰ ਸੈਂਟਰ। ਭੇਜੀਏ ਹੁਣੇੇ-ਹੁਣੀ ਚਲੋ ਹਾਲੇ ਤੇ ਛੋਟਾ ਬੱਚਾ ਹੈ ਤੇ। ਕਿ ਪਤਾ ਠੀਕ ਹੋ ਜਾਏ ਹਨਾ। ਮੈਂ ਕਿਹਾ ਮੇਰੇ ਨਾਊਨ ਵਿੱਚ ਤੇ ਕੋਈ ਹੈ ਨਹੀਂ। ਤੇ ਮੇਰੇ ਹਸਬੈਂਡ ਵੀ ਘਰੇ ਨੀ ਸੀ। ਉਹ ਵੀ ਕੰਮ ਤੇ ਗਏ ਦੇ ਤੇ ਫਿਰ ਮੈਨੂੰ ਲੱਗਿਆ ਮੈਂ ਚਲੋ ਵੀਰ ਨੂੰ ਪੁੱਛ ਲੈਂਦੀ ਆ। ਕੇ ਤੁਹਾਡੇ ਨਊਨ ਵਿੱਚ ਹੈ ਕੋਈ ਕਿਉਂਕਿ ਮੁੰਡਿਆਂ ਨੂੰ ਤੁਹਾਨੂੰ ਪਤਾ ਹੀ ਹੈ ਮੁੰਡਿਆਂ ਨੂੰ ਪਤਾ ਹੀ ਹੁੰਦਾ ਆ।
ਹਾਂਜੀ ਨੋਨ ਵੇਜ ਸਾਡੇ ਆਪਣਾ ਬਿਲਾਸਪੁਰ ਸਾਈਡ ਹੋ ਗਿਆ ਆਪਣਾ ਆ। ਅੱਛਾ, ਸਰੋਲੀ ਰੋਡ ਤੇ ਵੀ ਹੈਗਾ।
ਅੱਛਾ। ਓਕੇ-ਓਕੇ-ਓਕੇ-ਓਕੇ ਆ। ਉਹੀ ਨਾ ਦੇਖੋ ਕਿੰਨੇ ਛੋਟੇ-ਛੋਟੇ ਬੱਚੇ ਡਰੱਗਸ ਵਗੈਰਾ ਇਹਦੇ ਲਾਈਨ ਤੇ ਲੱਗ ਗਏ ਹਨ। ਵੱਡੇ ਹੋਣਗੇ ਤੇ ਪਤਾ ਨੀ ਕੀ-ਕੀ ਕਰਨਗੇ ਹਨਾ ਤੇ।
ਉਹ ਤੇ ਹੈ। ਬਾਕੀ ਵੈਸੇ ਅਗਰ ਮੈਂ ਗੱਲ ਦੱਸਾਂ ਤੇ ਘਰਦਿਆਂ ਨੂੰ ਚਾਹੀਦਾ ਹੁੰਦਾ ਕਿ ਬੱਚੇ ਤੇ ਨਜ਼ਰ ਲਾ, ਕਿ ਬੱਚਾ ਉਹਨਾਂ ਦਾ ਕਿੱਧਰ ਜਾ ਰਿਹਾ ਕਿੱਥੇ ਨੀ ਜਾ ਰਿਹਾ।
ਬਿਲਕੁਲ ਹਾਂਜੀ। ਨਾਲੇ ਇਹ ਨਾ ਧਿਆਨ ਇਸ ਤਰ੍ਹਾਂ ਰੱਖਦੇ ਹੀ ਨੀ ਸੀ। ਉਹਨਾਂ ਨੇ ਹੁਣ ਲਾਡਲਾ ਐ ਨਾ ਇੱਕੋ-ਇੱਕ ਇੱਕੋ ਐ ਮੁੰਡਾ ਤੇ ਉਹਨੂੰ ਸਿਰ ਤੇ ਚੜਾਇਆ, ਬਿਲਕੁਲ ਬਿਲਕੁਲ-ਬਿਲਕੁਲ-ਬਿਲਕੁਲ ਉਹੀ ਨਾ ਉਹ ਜ਼ਿਆਦਾ ਸਿਰ ਤੇ ਚੜ ਗਿਆ ਹੁਣ ਉਹ ਪੀਂਦਾ ਹ। ਖਾਂਦਾ ਹੈ ਪਤਾ ਨੀ ਕੀ-ਕੀ ਖਾ ਕੇ ਆਉਂਦਾ ਹੈ ਘਰੇ। ਫਿਰ ਘਰ ਆ ਕੇ ਲੜਾਈ ਝਗੜਾ ਕਰਦਾ ਹੈ। ਹਾਲੇ ਛੋਟਾ ਜਾ ਹੀ ਹੈ ਨਾਈਨਥ ਟੈੈਂਥ ਪੜ੍ਹਦਾ ਹਾ ਬਟ। ਹਰਕਤਾਂ ਉਹਦੀ ਬਹੁਤ ਮਾੜੀਆਂ ਨੇ ਮਤਲਬ ਬਹੁਤ ਗੰਦੇ ਰਸਤੇ ਪੈ ਗਿਆ।
ਬੱਚੇ ਦੀ ਕਿ ਓਦੀ ਸੰਗਤ ਕਿਹੋ-ਜਿਹੀ ਹੈ, ਓਦੇ ਫਰੈਂਡਸ ਕਿਹੋ ਜੇ ਨੇ। ਫਰੈਂਡਸਡ ਸਰਕਲ ਕਿੱਦਾਂ
ਬਿਲਕੁਲ ਬਿਲਕੁਲ ਬਿਲਕੁਲ ਉਹੀ ਸੰਗਤ ਦੋ ਸੋਸਾਇਟੀ ਦੇਖਣੀ ਚਾਹੀਦੀ ਹੈ ਬੱਚੇ ਦੀ ਸੋਸਾਇਟੀ ਜਾਂ ਕਿਸ ਸੁੋਸਾਇਟੀ ਵਿਚ ਜਾ ਰਿਹਾ ਨਾ। ਹਾਂ। ਇਹ ਤੇ ਚਲੋ ਘਰ ਵਾਲਿਆਂ ਨੂੰ ਵੀ ਹੋਣਾ ਚਾਹੀਦਾ, ਬਟ ਹੁਣ ਅਗਰ ਪੈ ਗਿਆ ਤੇ ਚਲੋ ਅਗਰ ਕਿਸੇ ਥਰੂ ਅਸੀਂ ਹੈਲਪ ਪਕੜ ਸਕਦੇ ਹਾਂ ਤੇ ਉਸ ਤਰੀਕੇ ਨਾਲ ਹੀ ਕਰੀਏ ਹਨਾ
ਉਹ ਤੇ ਹੈ ਬੱਚੇ ਨੂੰ ਪਿਆਰ ਨੂੰ ਜਿੱਥੇ ਤੱਕ ਬੱਚੇ ਪਿਆਰ ਨਾਲ ਸ। ਸਮਝਦਾ ਪਿਆ ਹੁਣ ਸਮਝਾ ਕੇ ਦੇਖਲੋ ਬਾਕੀ ਜੇ ਨਹੀਂ। ਪੈ ਰਿਹਾ ਜੋੜ ਪਿਆਰ ਨਾਲ ਤੇ ਫਿਰ ਉਹ ਇੱਕੋ ਹੀ ਰਸਤਾ ਹੈਗਾ ਬੱਚਿਆਂ ਨੂੰ ਉੱਧਰ ਭੇਜੋ ਤਾਂ ਹੀ ਬੱਚਾ ਸੁਧਰੇਗਾ।
ਜੀ ਜੀ।
ਬਾਕੀ ਐਸ-ਐਸ ਚੱਕਰ 'ਚ ਸਭ ਤੋਂ ਜ਼ਿਆਦਾ ਹ ਹੋਦੇ ਪ੍ਰਾਣੇ ਚਾਲੇ ਗੱ। ਐਡ ਕਰਦਾ ਹੈਗਾ ਕਿਉਂਕਿ ਜੇ ਉਹੋ ਜਿਹੇ ਬੱਚੇ ਦੀ ਸੰਗਤ ਹੋਏਗੀ ਉਹ ਜਿਹੇ ਉਹ ਜਿਹਾ ਉਹਦੇ ਤੇ ਅਸਰ ਹੋਏਗਾ।
ਬਿਲਕੁਲ-ਬਿਲਕੁਲ-ਬਿਲਕੁਲ ਜੀ-ਜੀ-ਜੀ-ਜੀ ਤੁਹਾਡੀ ਆਵਾਜ਼ ਆ ਮੈਨੂੰ ਥੋੜੀ ਕੱਟ-ਕੱਟ ਕੇ ਆ ਰਹੀ ਐ
ਹਜੀ। ਹਾਂਜੀ-ਹਾਂਜੀ-ਹਾਂਜੀ ਬੋਲੋ।
ਹਾਂਜੀ-ਹਾਂਜੀ ਤੁਹਾਡੀ ਆਵਾਜ਼ ਨਾ ਪਹਿਲਾਂ ਮਨੂੰ ਕੱਟ ਕੇ ਆ ਰਹੀ ਸੀ ਹਾਂਜੀ ਹੁਣ ਕਲੀਅਰ ਆ ਰਹੀ ਹੈ। ਉਹੀ ਨਾ ਮੈਂ ਉਹੀਓ ਗੱਲ ਕਰ ਰਹੀ ਸਾਂ ਮੈਂ ਕਿਆ ਆਲੀਜ ਦੇ ਵਿਚਾਰੇ ਮਤਲਬ ਉਹ ਆਂਟੀ ਦੇ ਘਰੇ ਛੋਟਾ ਇੱਕ ਹੋਰ ਬੇਬੀ ਏ ਬਟ ਟੋ ਹਾਲੇ, ਨਾਈਨ ਅ ਫੋਰਥ-ਫਿਫਥ ਥ ਪੜ੍ਹਦਾ ਹੈ ਮਤਲਬ ਉਹ ਉਹਨਾਂ ਦਾ, ਉਹਨਾਂ ਦੀ ਬੇਟੀ ਦਾ ਈ ਐ।
ਤੇ ਉਹੀ ਉਹ ਬੱਚਾ ਉਹਨੂੰ ਦੇਖਦਾ ਇਸ ਤਰ੍ਹਾਂ ਕਰਦਾ ਉਹ ਮੈਂ ਕਿਹਾ ਉਹਦੇ 'ਤੇ ਵੀ ਪ੍ਰਭਾਵ ਬੁਰਾ ਪੈਂਦਾ ਹੋਏਗਾ। ਕਿਉਂਕਿ ਘਰ ਦਾ ਮਾਹੌਲ ਹੀ ਐਸਾ ਹੋਏ ਨਾ ਤੇ ਫੇਰ ਗ਼ਲਤ ਹੋ ਜਾਂਦਾ। ਹੈਲੋ।